ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਦੀਦੀ ਜੀ। ਹੋਰ ਕੀ ਹਾਲ-ਚਾਲ ਐ?
ਵਧੀਆ, ਤੁਸੀਂ ਸੁਣਾਓ। ਤੁਸੀਂ ਠੀਕ ਓ?
ਹਾਂਜੀ, ਹਾਂਜੀ। ਠੀਕ-ਠਾਕ ਦੀ। ਵਧੀਆ। ਹੋਰ? ਫ੍ਰਰੀ ਬੈਠੀ ਸੀ, ਮੈਂ ਕਿਆ ਚਲੋ ਮੈਂ ਕੋਲ ਲਗਾਣੀ ਆਂ।
ਅੱਛਾ ਜੀ।
ਗੱਲ ਈ ਕਰ ਲੀਏ, ਥੋੜ੍ਹੀ ਦੇਰ। ਹਾਂਜੀ ਹਾਂਜੀ।
ਹਂ। ਮੈਂ ਵੀ ਸੋਚ ਰੀ ਸੀ ਕਿ ਤੁਆਨੂੰ ਕੋਲ ਕਰਨ ਦੀ ਪਰ ਬ ਮ ਸ਼ਾਮ ਨੂੰ ਟੈਮ ਨੀਂ ਲੱਗਿਆ। ਮਾਰਕੀਟ ਚਲੇ ਗੇ। ਚਲੋ ਤੁਸੀਂ ਕਰ ਲਿਆ।
ਹਾਂਜੀ ਹਾਂਜੀ। ਹੋਰ ਮਾਰਕੀਟ ਕੁਛ ਲੈਂਣਗੇ ਸੀ।
ਹਾਂਜੀ। ਬਸ ਸ਼ਾਪਿੰਗ ਕਰਨ ਗਏ ਸੀ।
ਅੱਛਾ ਅੱਛਾ। ਵਧੀਆ ਰੀ ਸ਼ੋਪਿੰਗ?
ਹਾਂ, ਬੋਤ ਵਧੀਆ, ਕਰ ਆਏ ਸ਼ੋਪਿੰਗ ਮੈਂ ਕਿਆ ਦੋ-ਤਿੰਨ ਕੋਟ ਸੈੱਟ ਲੈ ਆਈਏ।
ਅੱਛਾ ਜੀ।
ਹਾਂ। ਹਾਂਜੀ, ਅੱਜ-ਕਲ ਓ ਫਰਸ਼ੀ ਸਲਵਾਰ ਵਾਲੇ ਸੂਟ ਵੀ ਕਿੰਨੇ ਚੱਲ ਰੇ ਐ।
ਹਾਂਜੀ ਹਾਂਜੀ। ਕੋਟਨ ਦੇ ਵੀ ਨੇ ਨਾਂ ਤਾਂ ਕਰਕੇ ਕੋਟਨ ਦਾ ਦੇਖੋ, ਗਰਮੀ ਵਿੱਚ ਕੋਟਨ ਈ ਪੈਂਦਾ।
ਬਿਲਕੁਲ ਬਿਲਕੁਲ। ਏ ਐ ਕਿ ਸਵਾਨ ਚਲੇ ਜਾਓ ਤੇ ਸਵਾਈਆਂ ਵੀ ਜ਼ਿਆਦਾ ਉਸ ਤੋਂ ਬਾਅਦ ਓ ਟੇਲਰ ਵਾਲੇ ਦੀਆਂ ਮਿੰਨਤਾਂ ਵੀ ਕਰੀ ਜਾਓ।
ਹਾਂਜੀ।
ਬਣੇ ਬਣਾਏ ਮਿਲ ਜਾਂਦੇ ਐ। ਅਗਰ ਸਾਈਜ਼ ਫਿਟਿੰਗ ਨਾਂ ਆਏ ਤਾਂ ਫਿਟਿੰਗ ਕਰਾ ਕੇ ਪਾਲੋੋ।
ਹਾਂਜੀ, ਹਾਂਜੀ। ਮੈਂ ਠੀਕ ਐ। ਵਧੀਆ, ਫਰਸ਼ੀ ਸਲਵਾਰਾਂ ਲੇ ਕਾਫੀ ਚੱਲੇ ਹੋਏ ਨੇਂ।
ਹਾਂ।
ਕਈ ਇਸ ਤਰ੍ਹਾਂ ਦੇ ਚੱਲੇ ਹੋਏ ਨੇ, ਕੋਈ ਕੋਈ ਕਢਾਈ ਵਾਲੇ ਵੀ ਨੇ।
ਹਾਂ, ਹਂ, ਹਂ, ਹਂ।
ਹਾਂਜੀ, ਮੀਰਰ ਵਰਕ ਆਲੇ ਵੀ ਚੱਲ ਰੇ ਨੇ।
ਹਾਂਜੀ।
ਹਂ।
ਕੁਛ ਕ ਕੀ ਕੈਂਦੇ ਨੇ। ਏ ਇੰਸਟਾ ਵਗੈਰਾ ਤੇ ਵੀ ਦੇਖੇ ਸੀ। ਅੱਜ-ਕੱਲ ਹਰ ਕੋਈ ਦੁਕਾਨਦਾਰ ਆਪਨੀ ਇੰਸਟਾ ਤੇ ਐਡ ਪਾਨ ਲਾੱਗ ਗੇਆ।
ਹਾਂਜੀ-ਹਾਂਜੀ ਕੋਮਪੀਟੀਸ਼ਨ ਹੋ ਗੇਆ ਨਾ।
ਹਾਂ, ਹਾਂ। ਪਰ ਕੱਪੜੇ ਦਾ ਨੀ ਪਤਾ ਚੱਲਦਾ ਨਾ।
ਹਾਂਜੀ-ਹਾਂਜੀ ਕੋਈ ਕਿਵੇਂ ਦਾ ਕੱਪ
ਹਾਂ, ਓਈ ਐ ਨਾ, ਹੁਨ ਮੈਂ ਮਾਰ ਇੜ ਗਈ ਕੀ ਕੈਂਦੇ ਨੇ। ਓਈ ਇੰਸਟਾਗ੍ਰਾਮ ਦੇ ਸੂਟ ਮਨੂੰ ਚੌਦਾਂ ਸੌ ਦਾ ਦਿਖਾ ਰੇ ਸੀ। ਤੇ ਕੀ ਕੈਂਦੇ ਨੇ ਮਾਰਕਿਟ ਗਈ, ਓਈ ਸੇਮ ਸੂਟ ਕੈਂਦੇ ਸਤਾਰਾਂ ਸੌ ਰੁਪੇ ਦਾ।
ਦੇਖਲਾ।
ਹਾਂ।
ਫਰਕ, ਤਾਂ ਹੁੰਦਾ ਈ ਐ।
ਹਾਂ। ਹੋ ਗੱਲ
ਹੋਰ ਸੁਨਾਓ?
ਹੋਰ ਤੁਸੀਂ ਸੁਨਾਓ, ਤੁਸੀ ਨੀ ਕਾਰਕੇ ਆਏ ਸ਼ੋਪਿੰਗ ਵਗੈਰਾ?
ਗੇ ਸੀ ਬਾੱਸ ਕੁੱਛ ਗਰਮੀ ਕਾਰਕੇ ਏਨਾਂ ਦਿਲ ਕੀ ਤਾਂ ਨੀ ਕੋਈ ਕੱਪੜਾ ਵਗੈਰਾ ਲੈਨ ਨੂੰ ਓਈਓ ਹੈ ਨੀ ਸੀ ਕੋਈ ਵਦੀਆ। ਜਵੇਂ, ਪੈਲਾਂ ਮੈਂ ਇੰਸਟਾਗ੍ਰਾਮ ਤੇ ਦੇਖ ਰੀ ਸੀ, ਪਰ ਓ ਫਿਰ ਓਰ ਤੇ-ਤੇ ਅ ਕੋਡ ਵੀ ਲੱਗੇ ਹੁੰਦੇ ਨੇ ਕੈਦੇ ਐਵੇਲੇਬਲ ਨੀ ਐ। ਫੇਰ ਮੈਂ ਕੈਂਨੀ ਕਿ ਚਲੋ ਕੈਸ਼ ਔਨ ਡਿਲੀਵਰੀ ਹੋ ਗੀ।
ਹਾਂ।
ਕਈਆਂ ਦੇ ਐਵੇਲੇਬਲ ਹੁੰਦੇ ਨੀ ਹੈਗੇ।
ਨਈਂ ਜੀ, ਨਈਂ ਓ ਫੇਰ ਜਿਨਾਂ ਦੇ ਨਈ ਹੁੰਦੇ ਨਾ ਓ ਫਰੋਡ ਵੀ ਹੁੰਦੇ ਐਂ ਕਈ।
ਹਾਂਜੀ-ਹਾਂਜੀ।
ਹੂੰ। ਮੈਂ ਤੇ ਪੈਲੇ ਨਾ, ਹਾਂ। ਮੈਂ ਵਟਸਐਪ ਤੇ ਪੈਲੇ ਓਨਾਂ ਨਾਲ ਚੈਟ ਕਾਰਕੇ ਫੇਰ ਡੇ ਮੰਗਵਾਨੀ ਆਂ।
ਅੱਛਾ ਜੀ।
ਹਾਂ, ਮੇਰੀ ਨਾਲ ਫਰੈਂਡ ਐ ਓ ਕੈਂਦੀ ਤਦੇ ਮੇਰੇ ਨਾਲ ਦੋ-ਚਾਰ ਵਾਰ ਫਰੋਡ ਹੋ ਚੁੱਕੇ ਐ।
ਅੱਛਾ ਜੀ।
ਕੈਂਦੀ ਮੈਂ ਪੈਸੇ ਪੇਮੈਂਟ ਵੀ ਪਾਈ ਐ, ਤੇ ਉਪਰੋ ਮੇਰੇ ਕੋ ਕੁੱਛ ਆਯਾ ਵੀ ਨੀ।
ਐਂਈ ਹੋ ਰੇਆ ਕਈਆਂ
ਹਾਂਜੀ।
ਹਾਂਜੀ, ਬੋਤ ਜਾਦਾ ਫਰੋਡ ਹੋ ਰੇ ਨੇ ਫੇਰ ਤਾਂਈਓ ਵਿਸ਼ਵਾਸ ਜਾਂ ਨਾ ਉੱਠ ਜਾਂਦਾ ਫੇਰ।
ਉੱਠ ਜਾਂਦੈ।
ਹਾਂਜੀ।
ਕਈਆਂ ਆਲੋ।
ਹੂੰ। ਬੋਤ ਸੂਟ ਵੀ ਨੀ, ਹੋਰ ਬਥੇਰੀਆਂ ਜਿਵੇਂ ਚੀਜਾਂ ਨੇ ਓਨਲਾਈਨ ਓਦੇ ਤੇ ਇੰਸਟਾ ਤੇ ਚਾੱਲ ਰਈਐਂ ਜਿਵੇਂ ਪਰਸ ਹੋ ਗੇ।
ਹਾਂਜੀ।
ਬੱਚੇ ਆਨਗੇ ਹੋਰ ਚੀਜਾਂ ਨੇ।
ਹੰ
ਹੁੰ
ਅੱਜ ਕੱਲ ਇਨ ਸੋਸ਼ਲ ਮੀਡੀਆ ਤੇ ਅਗਰ ਓ ਨਈ ਦਿਖਾਂਦੇ ਤੇ ਗਾਕ ਈ ਨੀ ਆਂਦੇ।
ਹਾਂਜੀ।
ਕਿਉਂਕਿ ਹਰ ਕੋਈ ਲੇਡੀ ਘਰੋਂ ਨਿਕਲਨਾ ਨੀ ਚਾਂਦੀ। ਗਰਮੀ ਕਾਰਨ ਐਨ ਨਾ ਕੋਈ ਜੋਬਸ ਵਾਲੀਆਂ ਨੇ ਉਨਾਂ ਕੋਲ ਤੇ ਬਿਲਕੁਲ ਵੀ ਨੀ ਟਾਈਮ।
ਹਾਂਜੀ, ਹਾਂ।
ਹੁੰ
ਓਲਮੋਸਟ ਸਭ ਨੇ ਸਾਡੇ ਏਥੇ ਏਰੀਏ ਚ ਵੀ ਅ ਕਈਆਂ ਨੇ ਸ਼ੁਰੂ ਕੀਤਾ ਹੋਇਆ ਇੰਸਟਾਗ੍ਰਾਮ ਤੇ ਜਆਦਾ ਕੈਦੇ ਸਾਨੂੰ ਇੰਸਟਾਗ੍ਰਾਮ ਦਾ ਜਆਦਾ ਫਾਇਦਾ ਐ ਜੀ ਸਾਡੀ ਜਆਦਾ ਸੇਲ ਹੋ ਰੀ ਐ।
ਹਾਂ
ਹੁੰ
ਪਰ ਗਲਤ ਯੂਜ ਵੀ ਕਈਆਂ ਨੇ ਬੌਤ ਇੰਸਟਾਗ੍ਰਾਮ ਤੇ ਕਰ ਤੇ ਮੈਂ ਹੁੰ ਅੱਜ ਦੁਪੇਰੇ ਆਪਨੀ ਤਾਡੇ ਨਾਲ ਗੱਲ ਕਰ ਰਈ ਸੀ ਓ ਕੈਂਦੀ ਕੀ ਕੈਨੇ ਨੇ ਦੀਦੀ ਤੁਆਨੂੰ ਦੱਸਾਂ ਕਿ ਮੈ ਨਾ ਆਪਨੇ ਬੇਟੇ ਦੀ ਆਈ ਡੀ ਬਣਾਈ। ਮੈ ਆਪਨੇ ਬੇਟੇ ਦੀਆਂ ਈ ਫੋਟਵਾ ਪਾਂਦੀ ਸੀ ਕੈਂਦੀ ਓ ਮੈਂ ਹਫਤਾ ਕੁ ਆਈ ਡੀ ਪੰਦਰਾਂ ਕੁ ਦਿਨ ਨਈ ਚਲਾਈ ਹੋਏਗੀ ਕੈਂਦੀ ਐਨੇ ਚੀ ਓ ਆਈ ਡੀ ਕਿਸੀ ਹੋਰ ਬੰਦੇ ਨੇ ਚੱਕ ਲੀ।
ਅੱਛਾ ਜੀ। ਹਾਂਜੀ, ਹਾਂ ਹੋ ਰੇ ਨੇ ਐਵੇਂ ਫੋਨ।
ਹਾਂ। ਕੈਂਦੀ ਓ ਤੇ ਸਾਨੂੰ ਪਤਾ ਤਾਂ ਚੱਲਿਆ ਸਾਡੇ ਰਿਸ਼ਤੇਦਾਰਾਂ ਦੇ ਸਾਨੂੰ ਫੋਨ ਆਣ ਲੱਗ ਗੇ ਕਿ ਕਿਵੇਂ ਦੀਆਂ ਫੋਟਵਾ ਪਾ ਰੇ ਓ ਤੁਸੀ?
ਹਾਂਜੀ- ਹਾਂਜੀ ਫਰੋਡ ਨੂ ਰੋਕਣ ਵਾਸਤੇ ਪਿੱਛੇ ਤੇ ਨਾ ਅ ਇੰਸਟਾਗ੍ਰਾਮ ਔਰ ਫੇਸਬੁੱਕ ਨੇ ਅ ਚੱਲਣਾ ਬੰਦ ਈ ਕਰ ਤਾ ਸੀ।
ਹਾਂ।
ਹਾਂਜੀ, ਥੋੜੇ ਚਿਰ ਐਂਵੀ ਰਿਆ ਫੇਰ ਆਪਣੇ ਆਪ ਈ ਹੋ ਗਿਆ ਸੀ।
ਹਾਂ
ਹੋਰ ਸੁਨਾਓ?
ਹੋਰ ਵਧੀਆ ਹੋਰ ਤੁਹੀ ਸੁਨਾਓ? ਤੁਸੀ ਗਏ ਸੀ ਸ਼ਾਮ ਨੂੰ ਸੈਰ, ਅ ਪਾਰਕ ਵਗੈਰਾ?
ਹਾਂਜੀ-ਹਾਂਜੀ ਗੇ ਸੀ।
ਅੱਛਾ, ਹਾਂ
ਹੁੰ, ਚਲੇ ਜਾਨੇ ਹੁੰਨੇ ਆ ਬੱਚੇ ਥੋੜ੍ਹੀ ਦੇਰ ਖੇਡ ਲੈਂਦੇ ਨੇ ਫਿਰ, ਸੈਰ ਕਰ ਲੈਨੇ ਹੁੰਨੇ ਆਂ।
ਆਂ, ਬਿਲਕੁਲ ਠੀਕ ਐ ਸੇਤ ਲਈ ਅੱਛਾ ਵੀ ਐ ਕੁਛ
ਬਾਰ ਦੀਆਂ ਗੱਲਾਂ ਵੀ ਪਤਾ ਚੱਲਦੀਆਂ, ਲੇਡੀਜ਼ ਨਾਲ ਗੱਲਬਾਤ ਹੋਂਦੀਆਂ ਨੇ ਫਰੈਂਡਜ਼ ਬਣ ਜਾਂਦੇ ਐਂ ਬ
ਹਾਂਜੀ-ਹਾਂਜੀ। ਹੂੰ, ਐਵੀ ਤਾਂ ਹੈ। ਐਵੇ ਟਾਈਮ ਏ ਚਲੋ ਨਿਕਲ ਜਾਂਦਾ। ਏ ਰੋਟੀਨ ਜੀ ਬਣ ਜਾਂਦੀ ਆ ਫੇਰ ਅਪਨੀ ਨਾ ਫੇਰ ਅਪਨਾ ਦਿਲ ਵੀ ਕਰਦੈ।
ਬਿਲਕੁਲ।
ਤੁਸੀਂ ਗਏ ਸੀ ਸੈਰ ਤੇ?
ਹਾਂਜੀ
ਤੁਸੀ ਗਏ ਸੀ ਸੈਰ ਕਰਨ?
ਹਾਂਜੀ ਮੈਂ ਗਈ ਸੀ, ਬੇਟਾ ਆਯਾ ਸੀ ਟਿਊਸ਼ਨ ਤੋਂ। ਤੇ ਕੈਂਦਾ ਮੰਮਾ ਪਾਰਕ ਚੱਲੀਏ, ਮੈਂ ਕੇਆ ਚਲੋ। ਫੇਰ ਥੋੜੀ ਦੇਰ ਓਨੂੰ ਅੱਧਾ ਕੁ ਘੰਟਾ ਲੈਕੇ ਗਈ ਸੀ।
ਅੱਛਾ ਜੀ।
ਹਾਂ-ਹਾਂ।
ਫਿਰ ਓ ਕੈਂਦਾ ਮੰਮਾ ਮੈਂਨੇ ਪੀਜ਼ਾ ਖਾਣਾ, ਮੈਂ ਕੇਆ ਲੈ ਦੇਨੀ ਆਂ, ਓਥੇ ਈ ਪਾਰਕ ਦੇ ਕੋਲ ਹੀ ਪੀਜ਼ੇ ਵਾਲੀ ਰੇੜੀ ਲੱਗੀ ਹੋਈ ਸੀ।
ਅੱਛਾ, ਤਾਂ ਵੈਸੇ ਘੱਟ ਹੀ ਖਵਾਣੇ ਚਾਈਂਦੇ ਆ ਬਾਹਰਲੀਆਂ ਚੀਜ਼ਾਂ ਬੱਚੇਆਂ ਨੂੰ ਨਾ।
ਪਰ ਕਦੀ-ਕਦੀ ਬੱਚੇ ਮੰਗਦੇ ਆ ਨਾ ਫੇਰ ਮਨਾ, ਓ ਮਨਾ ਵੀ ਕੀਤਾ ਜਾਂਦਾ।
ਹੂੰ। ਚਲੋ ਕਦੀ-ਕਦੀ ਤਾਂ ਚੱਲਦੈ, ਉਂਜ ਕਈ ਰੋਜ ਈ ਫੇਰ ਬੱਚੇ ਜਿੱਦ ਕਰਦੇ ਨੇ ਦਵਾ ਵੀ ਦਿੰਦੇ, ਹਨਾ।
ਹਾਂ, ਹੂੰ-ਹੂੰ-ਹੂੰ।
ਹੂੰ, ਪਾਣੀ ਵਗੈਰਾ ਰੋਜ ਦਿਆ ਕਰੋ ਓਨੂੰ ਦੇਖਦੇ ਪਾਣੀ ਪੀਣਾ
ਹਾਂ। ਮੈਂ ਤੇ ਕੀ ਕੈਂਦੇ ਨੇ ਘਰ ਈ ਤਕਰੀਬਨ ਕੋਸ਼ਿਸ਼ ਕਰਦੀਆਂ ਕਿ ਘਰ ਈ ਏਨੂੰ ਬਣਾ ਕੇ ਦੇਵਾਂ।
ਹਾਂ, ਨਈਂ ਠੀਕ ਐ।
ਹਾਂ।
ਘਰ ਜਾਦਾ ਬੈਸਟ ਆ, ਵਧੀਆ ਚੀਜਾਂ ਬਣਦੀਆਂ ਨੇ।
ਹਾਂਜੀ।
ਹੂੰ।
ਹੋਰ ਦੱਸੋ ਤੁਸੀਂ, ਬ ਬੱਚਿਆਂ ਦੀ ਪੜ੍ਹਾਈ ਅੱਛੀ ਚੱਲ ਰਿਐ?
ਹਾਂਜੀ-ਹਾਂਜੀ ਵਧੀਆ ਚੱਲ ਰੀ ਐ ਜੀ। ਪੜੀਓ ਜਾਂਦੇ ਨੇ, ਪੜੀ ਜਾਂਦੇ ਨੇ। ਕੁਜ ਨਈਂ ਸਮਝ ਲੱਗ
ਸ਼ੁਰੂ ਹੋਣ ਵਾਲੇ ਨੇ ਹੁਨ
ਹਾਂਜੀ-ਹਾਂਜੀ।
ਉ ਹੂੰ।
ਹੂੰ, ਸ਼ੁਰੂ ਹੋਣ ਵਾਲੇ ਨੇ ਬਸ ਓਨਾਂ ਦੇ ਵੀ ਕੈਂਨੇ ਆ ਕਿ ਪੜ ਲੋ ਬਸ ਥੋੜ੍ਹੀ ਦੇਰ ਪੜ੍ਹਦੇ ਆ ਬਸ ਆਹੀ ਆ ਏਨਾਂ ਦਾ
ਹਾਂ।
ਬਿਠਾਨਾ ਪੈਂਦਾ ਏਨਾਂ ਨੂੰ ਵੀ ਕੋਲ।
ਬਿਲਕੁਲ-ਬਿਲਕੁਲ ਜੀ,
ਹਾਂਜੀ,
ਹੂੰ,
ਹੋਰ ਸੁਣਾਓ?
ਬਸ ਜੀ ਵਧੀਆ, ਹੁਣ ਘਰ ਦਾ ਕੰਮ ਵੀ ਨਾਲ ਕਰਨਾ ਪੈਂਦਾ ਫਿਰ ਇਹਨਾਂ ਨੂੰ ਵੀ ਦੇਖਣਾ ਪੈਂਦਾ ਐ। ਹਾਂਜੀ।
ਇਹ ਤੇ ਹੈ ਈ ਐ
ਹੂੰ,
ਪਰ ਬੱਚੇ ਵੀ ਮਰਜ਼ੀ ਆਲੇ ਆ ਅੱਜ ਕੱਲ੍ਹ
ਹਾਂਜੀ। ਉਹ ਤੇ ਕਹਿੰਦਾ ਅਸੀਂ ਕਰ ਆਏ ਜੀ ਸਕੂਲ।
ਹਾਂ।
ਬਸ, ਹਾਂਜੀ।
ਉਹ ਤੇ ਕਈ ਗੱਲਾਂ ਆ ਕੇ ਬੱਚੇ ਦੱਸਦੇ ਨੀ ਆ ਉਹ ਤੇ ਕਈ ਵਾਰ ਮੈਡਮ ਗਰੁੱਪ ਚ ਪਾਦੀ ਐ। ਤਾਂ ਪਤਾ ਚੱਲਦਾ ਨੋ ਤੇ ਬੱਚੇ ਕਈ ਨੀ ਦੱਸਦੇ ਆ ਕੇ ਗੱਲਾਂ। ਕੀ ਅੱਜ ਸਕੂਲ ਚ ਕੀ ਹੋਇਆ ਕੋਈ ਵਰਕ ਬਾਰੇ ਕੋਈ ਗੱਲ
ਚਲੋ ਇਹ ਵੀ ਵਧੀਆ ਕਿ ਮੈਂ ਸਕੂਲ ਵਾਲਿਆਂ ਨੇ ਨਾ ਗਰੁੱਪ ਬਣਾਏ ਪਏ ਨੇ ਹਰੇਕ ਕਲਾਸ ਦਾ ਅੱਡ-ਅੱਡ ਪਤਾ ਲੱਗ ਜਾਂਦਾ ਹੋਮਵਰਕ ਕਿ ਬੱਚੇ ਕਈ ਵਾਰੀ ਡਾਇਰੀ ਨਈ ਲਿਖਦੇ।
ਹਾਂਜੀ।
ਹਾਂ,
ਹੋਰ ਸੁਣਾਓ?
ਹੋਰ ਜੀ ਮੌਸਮ ਕਿਵੇਂ ਆ ਤੁਹਾਡੇ ਉੱਧਰ?
ਬਸ ਹੁਣ ਹਵਾ ਚੱਲਣੀ ਸ਼ੁਰੂ ਹੋਈ ਐ ਪਰ ਬੋਤ ਗਰਮੀ ਸੀ ਬਹੁਤ ਜਿਆਦਾ।
ਗਰਮੀ ਤਾਂ ਬਹੁਤ ਜ਼ਿਆਦਾ ਬੱਚੇ ਆਦੇ ਨੇ, ਦੁਪਹਿਰੇ ਇੰਨਾ ਬੁਰਾ ਹਾਲ ਹੋ ਜਾਂਦਾ ਇਨ੍ਹਾਂ ਦਾ ਗਰਮੀ ਨਾਲ
ਹਾਂ ਚਲੋ ਠੀਕ ਐ ਜੀ। ਮੈਂ ਫਿਰ ਕਰਦੀ ਆ ਕਾਲ, ਓਕੇ ਜੀ ਸਤਿ ਸ੍ਰੀ ਅਕਾਲ ਜੀ।
ਅੱਛਾ,